ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕਿ
ਹੋਰ ਜੀ ਠੀਕ ਵਧੀਆ ਵਧੀਆ ਆਪ ਸੁਣਾਉ ਭਾਜੀ
ਮੈਂ ਭਾਈ ਜਲੰਧਰ ਤੋਂ ਹੀ ਬੋਲਦਾਂ ਜੀ
ਅੱਛਾ ਜਲੰਧਰ ਤੋਂ ਤੇ ਭਾਜੀ ਆਪਾਂ ਜਿਹੜਾ ਮੈਂ ਜੀ ਇੱਧਰ ਦਿੱਲੀ ਤੋਂ ਬੋਲਰਾਂ ਜੀ
ਅੱਛਾ ਜੀ
ਹਾਂਜੀ ਹਾਂਜੀ ਤੇ ਦੇਖੋ ਭਾਜੀ ਆਪਣਾ ਜਿਹੜਾ ਫੂਡ ਦਾ ਹੈਗਾ ਹੈਨਾ ਅੱਜ ਕੱਲ ਬੜਾ ਚੱਲਦਾ ਪਿਆ ਹੈ ਕੋਈ ਕੋਈ ਦੇਖੋ ਫੂਡ ਵੀ ਕਈ ਤਰ੍ਹਾਂ ਦੇ ਇੱਕ ਤਾਂ ਜੀ ਜਿਵੇਂ ਕਿ ਹੈਲਦੀ ਫੂਡ ਹੈਗਾ ਇੱਕ ਜੰਕ ਫੂਡ ਕਹਿ ਲਉ ਹੈਨਾ ਤੇ ਸਾਡੇ ਵਾਸਤੇ ਜਿਹੜਾ ਫਾਇਦੇਮੰਦ ਹੈ ਉਹ ਹੈਲਦੀ ਫੂਡ ਹੀ ਹੈਗਾ ਜਿਵੇਂ ਸਾਦਾ ਖਾਣਾ ਬਿਲਕੁਲ ਅੱਜ ਕੱਲ੍ਹ ਜਿਹੜਾ ਜੰਕ ਫੂਡ ਹੈ ਸਰੀਰ ਵਾਸਤੇ ਵੀ ਬੜਾ ਨੁਕਸਾਨਦਾਇਕ ਹੈਗਾ ਨਾਲੇ ਇਹਦੇ ਬੜੇ ਇਫੈਕਟ ਪੈ ਰਹੇ ਨੇ ਦੇਖੋ ਬੋਡੀ ਤੇ ਵੀਕ ਹੈ ਨਾ ਅੱਜ ਕੱਲ ਕਿੰਨਾ ਫੈਟ ਵਧ ਰਿਹਾ ਹੈਗਾ ਨਾਲੇ ਕਿੰਨਾ ਨੁਕਸਾਨ ਛੋਟੇ ਬੱਚਿਆਂ ਨੂੰ ਕਿੰਨਾ ਨੁਕਸਾਨ ਕਰਦਾ ਹੈਗਾ ਏ
ਹਾਂਜੀ ਹਾਂਜੀ ਅੱਜ ਕੱਲ੍ਹ ਲੋਕੀ ਫਾਸਟ ਫੂਡ ਦੇ ਮਗਰ ਬਹੁਤ ਜ਼ਿਆਦਾ ਭਜਦੇ ਪਏ ਹੈ ਖਾਣ ਪੀਣ ਵਾਸਤੇ ਸਪਰਿੰਗ ਰੋਲ ਹੋ ਗਏ ਨਿਊਡਲਸ ਹੋ ਗਏ ਮੌਮੋਜ਼ ਹੋ ਗਏ ਬੱਚੇ ਤਾਂ ਜੀ ਦੇਖੋ ਉਹਨਾਂ ਨੂੰ ਤੁਸੀਂ ਜੋ ਦੇਖੋਗੇ ਉਹਨਾਂ ਨੇ ਖਾਣਾ ਜੋ ਅਸੀਂ ਉਹਨਾਂ ਦੇ ਸਾਹਮਣੇ ਖਾਵਾਂਗੇ ਉਹਨਾਂ ਨੇ ਕਹਿਣਾ ਅਸੀਂ ਉਹੀ ਖਾਣਾ ਜੀ ਅਸੀਂ ਜੇ ਫੇਰ ਸਹੀ ਰੋਟੀ ਖਾਵਾਂਗੇ ਘਰ ਦਾ ਖਾਣਾ ਬਣਾ ਕੇ ਉਹਨਾਂ ਦੇ ਸਾਹਮਣੇ ਖਾਵਾਂਗੇ ਉਹਨਾਂ ਨੇ ਕਹਿਣਾ ਚਲੋ ਅਸੀਂ ਇਹ ਖਾ ਲੈਂਨੇ ਹਾਂ ਜੇ ਅਸੀਂ ਉਹਨਾ ਦੇ ਸਾਮਣੇ ਫਰੂਟ ਖਾਵਾਂਗੇ ਤਾ ਉਹਨਾ ਨੇ ਕਹਿਣਾ ਜੇ ਫਰੂਟ ਖਾ ਲੈਨੇ ਆ ਬਸ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਜੋ ਮਰਜ਼ੀ ਖਾ ਲਈ ਏ ਬੱਚੇ ਸਹੀ ਚੀਜ਼ਾਂ ਖਾਣ ਪਰ ਉਹੀ ਪੰਗਾ ਪੈ ਜਾਂਦਾ ਨਾ ਜੇ ਅਸੀਂ ਬੱਚੇ ਦੇ ਸਾਮਣੇ ਦੁੱਧ ਪੀ ਲਾਂਗੇ ਤਾਂ ਬੱਚੇ ਵੀ ਦੁੱਧ ਪੀ ਲੂਗੇ।
ਹਾਂਜੀ ਬਿਲਕੁਲ, ਬਿਲਕੁਲ ਇਹੀ।
ਕਈ ਜਗ੍ਹਾ ਆਪਾਂ ਜਾਂਨੇ ਆ ਉਨਾਂ ਨੇ ਆਪਣੇ ਫਰਿੱਜ ਵਿੱਚ ਕੋਲਡ ਡਰਿੰਕ ਰੱਖੀ ਹੁੰਦੀ ਏ। ਕਈ ਚੀਜ਼ਾਂ ਦੇ ਜੂਸ ਵਗੈਰਾ ਰੱਖੇ ਹੁੰਦੇ ਆ ਜਿਹੜੇ ਬਣੇ ਬਣਾਏ ਆਦੇ ਆ ਫੇਰ ਬੱਚਿਆਂ ਨੇ ਤਾਂ ਜਿੱਦ ਕਰਨੀ ਆ ਕੇ ਸਾਨੂੰ ਇਹੀ ਦਿਓ ਜੀ ਪੀਣ ਵਾਸਤੇ, ਕਿਉਂਕਿ ਉਨਾ ਨੂੰ ਮਿੱਠਾ ਲੱਗਦਾ ਵਿੱਚ। ਮਿੱਠੀਆਂ, ਮਿੱਠੀਆਂ ਚੀਜ਼ਾਂ ਵੱਲ ਸਾਰੇ ਲੋਕ ਜ਼ਿਆਦਾ ਅਟਰ੍ਰੈਕਟ ਹੁੰਦੇ ਆ ਨਾ ਫਿਰ।
ਹਾਂ ਤੇ ਮੈ ਪਤਾ ਭਾਜੀ ਇਸ ਤਰ੍ਹਾਂ ਵੀ ਹੁੰਦਾ ਨਾ ਕਿ ਦੇਖੋ ਅਸੀਂ ਅ ਜਿਸ ਤਰ੍ਹਾਂ ਪਹਿਲੇ ਮਹੋਲ ਚ ਰਹੇ ਹਾਂ ਦੇਖੋ ਜੇ ਜਿਸ ਤਰ੍ਹਾਂ ਸਾਡੇ ਮਾਂ ਪਿਓ ਨੇ ਸਾਨੂੰ ਸਿਖਾਇਆ ਅਸੀਂ ਉਹ ਹੈਲਦੀ ਫੂਡ ਖਾਂਦੇ ਰਹੇ ਆ। ਅਸੀਂ ਅੱਜ- ਕੱਲ੍ਹ ਆਪਣੇ ਬੱਚਿਆਂ ਨੂੰ ਜੰਕ ਫੂਡ ਖਿਲਾ ਰਹੇ ਆ ਤੇ ਉਦਾ ਜਿੰਮੇਦਾਰ,
ਹਾਂ ਅਸੀਂ ਆਪ ਹਾਂਜੀ ਅਸੀਂ ਆਪ ਲੋਗ ਆ, ਉਹੀ ਕਹਿਨਾ ਪਿਆ ਨਾ ਅਸੀਂ ਜੋ ਖਾਵਾਂਗੇ ਉਨਾਂ ਨੇ ਕਹਿਣਾ ਵੀ ਅਸੀਂ ਵੀ ਗੱਲ ਨਾਲੇ ਉਨਾਂ ਨੂੰ ਮੋਬਾਇਲ ਫੜਾ ਤੇ ਅਸੀਂ ਮੋਬਾਇਲ ਦੇਖੀ ਚਲੋ ਬੈਠੇ ਰਹੋ ਸ਼ਾਂਤ ਤ ਤੰਗ ਨੀ ਕਰੂਗੇ।
ਹਾਂਜੀ, ਹਾਂਜੀ।
ਕਿਉਂਕਿ ਅਸੀਂ ਆਪ ਵੀ ਕਹਿੰਨੇ ਆ ਕਿ ਚਲੋ ਬੈਠਾ ਰਵੇ ਬੱਚਾ ਇੱਕ ਥਾਂ ਤੇ ਟੀ ਵੀ ਦੇਖੀ ਜਾਵੇ ਜਾਂ ਮੋਬਾਇਲ ਚਲਾਈ ਜਾਵੇ। ਹੁਣ ਉਹ ਜੋ ਦੇਖਦਾ ਪਿਆ ਏ, ਮੋਬਾਈਲ ਵਿੱਚ ਉਨੇ ਕਹਿਣਾ ਏਹੀ, ਚੀਜ਼ਾਂ ਮੈਂ ਵੀ ਖਾਊਂਗਾ, ਚੌਕਲੇਟਾਂ ਖਾਊਂਗਾ, ਚਿਪਸ ਖਾਊਂਗਾ, ਬਿਸਕਿਟ ਖਾਊਂਗਾ।
ਹਾਂਜੀ, ਹਾਂਜੀ। ਨਾਲੇ ਪਤਾ ਕਿਆ ਇਹਦਾ ਇਫੈਕਟ ਨਾ ਹੁਣ ਹੁ ਜਦੋਂ ਖਾਂਦਾ ਬੱਚਾ ਤਦ ਤਾਂ ਪਤਾ ਨੀ ਲੱਗਦਾ। ਬਾਅ ਚ ਪਤਾ ਲੱਗਦਾ ਕਿ ਕਿੰਨੀ ਬਿਮਾਰੀਆਂ ਬੱਚੇ ਦੇ ਅ ਇਕੱਠੇ ਹੋ ਗਈ ਅੰਦਰ, ਕਦੇ ਕੁਝ ਕਦੇ ਕੁੱਝ, ਇਹ ਤਾਂ ਬਾਅ ਚ ਪਤਾ ਲੱਗਦਾ ਬੰਦੇ ਨੂੰ।
ਹਾਂਜੀ ਉਹੀ ਨਾ ਜਿੱਦਾ ਅੱਜ ਕੱਲ ਬੱਚੇ ਜਿੱਦਾਂ ਮਾਂ ਪਿਓ ਸੋਚਦੇ ਵੀ ਸਾਡਾ ਬੱਚਾ ਤਕੜਾ ਹੋ ਗਿਆ, ਮੋਟਾ ਹੋ ਗਿਆ, ਹੈਲਦੀ ਹੋ ਗਿਆ ਥੋੜਾ ਜਿਹਾ ਤੇ ਉਨਾ ਨੂੰ ਇਹ ਨੀ ਪਤਾ ਲੱਗਦਾ ਪਿਆ ਕਿ ਅੰਦਰ ਜਾ ਕੇ ਸਰੀਰ ਚ ਫੁਲਦੀਆਂ ਪਈਆਂ ਚੀਜ਼ਾਂ ਬਸ। ਮੈਦਾ ਵਗੈਰਾ ਖਾ-ਖਾ ਕੇ।
ਬਿਲਕੁਲ, ਬਿਲਕੁਲ ਹਾਂਜੀ-ਹਾਂਜੀ ਤੇ ਇਹ ਬੜਾ ਨੁ ਅੱਜ ਜਿਹੜੀ ਅੱਜ ਕੱਲ੍ਹ ਅੱਜ ਕਲ ਬਿਮਾਰੀਆਂ ਨੇ ਜੰਕ ਫੂਡ ਕਰਕੇ ਹੋ ਰਿਹਾ ਨੇ ਜ਼ਿਆਦਾਤਰ, ਬੀ ਪੀ ਕਹਿ ਲੋ ਜਿਹੜੇ ਬੱਚੇ ਦੇ ਅੱਜ ਛੋ ਨਿੱਕੇ, ਨਿੱਕੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈਗੀ, ਦੇਖੋ ਕਿਹਨੇ ਹੈ ਨਾ ਅੱਜ ਕੱਲ ਕੀ ਨਾ
ਅਸੀਂ ਜਦੋਂ ਛੋਟੇ ਸੀ ਤੇ ਸਾਨੂੰ ਸ਼ੂਗਰ ਬਾਰੇ ਪਤਾ ਈ ਨੀ ਹੁੰਦਾ ਸੀ ਕਿ ਸ਼ੂਗਰ ਦੀ ਵੀ ਬਿਮਾਰੀ ਹੁੰਦੀ ਐ। ਅੱਜ ਕੱਲ੍ਹ ਸਾਰਿਆਂ ਨੂੰ ਸ਼ੂਗਰ ਦੀ ਬਿਮਾਰੀ ਪਹਿਲਾਂ ਹੁੰਦੀ ਐ। 'ਕੋਈ ਟੈਸਟ ਕਰਾ ਲਓ ਨੋਰਮਲ ਨਿਕਲਦਾ ਈ ਨੀ।
ਬਿਲਕੁਲ ਜੀ, ਬਿਲਕੁਲ।
ਜਦੋਂ ਡਾਕਟਰ ਕੋਲ ਜਾਂਦੇ ਆ ਉਨਾਂ ਨੇ ਪਹਿਲਾ ਫੈ ਫੈਟੀ ਲੀਵਰ ਬਣਾ ਦੇਣਾ ਸਾਰਿਆਂ ਦਾ। ਤਾਡਾ ਲੀਵਰ ਫੈਟੀ ਐ ਜੀ, ਹੁਣ ਇਹ ਨੀ ਪਤਾ ਕਿ ਬਾਹਰੋਂ ਖਾ- ਖਾ ਕੇ ਲੀਵਰ ਫੈਟੀ ਹੋਣਾ ਹੋਰ ਕੀ ਹੋਣਾ।
ਹੂੰ ਸਹੀ ਗੱਲ ਐ।
ਅੱਜ ਕੱਲ ਸਾਰੇ ਬਸ ਇਹੀ ਆ ਕਿ ਬਸ ਜੋ ਅੱਜ ਕੱਲ ਉਹ ਨਾ ਜਿੱਦਾਂ' ਰੇੜੀਆਂ ਤੇ ਜਾਂਦੇ ਆ ਲੋਕੀ, ਬਾਹਰ ਕਾਡਸ ਲੱਗੇ ਹੁੰਦੇ ਆ ਉੱਥੇ ਜਾਂਦੇ ਆ। ਉਹ ਕਹਿੰਦੇ ਜੀ ਚਲੋ, ਇੱਥੋਂ ਕੁਛ ਖਾ ਲੈਂਨੇ ਆ, ਘਰ ਜਾ ਕੇ ਕੀ ਕਰਨਾ ਬਰਗਰ ਖਾ ਲੋੋ। ਨੂਡਲਸ ਖਾ ਲੋ, ਮਨਚੂਰੀਅਨ ਖਾ ਲੋ, ਅੱਜ ਕੱਲ੍ਹ ਸਪਰਿੰਗ ਰੋਲ ਤੇ ਮੋਮੋਜ਼ ਨੇ ਬੜਾ ਕੰਮ ਚੁੱਕਿਆ ਜੀ ਇੱਥੇ ਸਾਡੇ ਪੰਜਾਬ ਵਿੱਚ ਤਾਂ ਖਾਸ ਕਰਕੇ ਰੇੜੀਆਂ ਲਗਾ ਦਿੰਦੇ ਦਸ-ਦਸ ਵੀ ਵੀ ਰੁਪਏ ਵਿੱਚ ਦੇਈ ਜਾਂਦੇ ਆ ਉਹ ਬੱਚੇ ਜਾਂਦੇ ਦਸ ਰੁਪਏ ਵੀ ਰੁਪਏ ਲੈ ਕੇ ਤਾਂ ਖਾ ਕੇ ਆ ਜਾਂਦੇ ਆ।
ਤੇ ਉਹ ਭਾਜੀ ਜਿਹੜੇ ਉਹ ਜੰਕ ਫੂਡ ਬਣਾਦੇ ਨੇ ਜਿਹੜੇ ਰੇੜੀਆਂ ਵਾਲੇ ਹੁੰਦੇ ਨੇ ਨਾ ਜਿਹੜੇ ਛੋਟੇ ਮੋਟੇ ਹੁੰਦੇ ਉਹ ਬਣਾਦੇ ਵੀ ਗਲਤ ਤਰੀਕੇ ਨਾਲ ਹੈ, ਜਿਨ ਦਾ
ਮੈਂ ਹਾਂ ਕੋ ਕੋਈ ਤਰੀਕਾ ਨੀ ਨਾਲੇ ਨਾਲੇ ਮਿਉਨੀ ਸਭ ਤੋਂ ਸਹੀ ਚੀਜ਼ ਨੀ ਨਾ ਹੈਗੀ ਉਹ ਸਾਰਾ ਦੇਖੋ ਕੀ ਖਵਾਈ ਜਾਂਦੇ ਆ ਬੱਚਿਆਂ ਨੂੰ ਉਹ ਮੈਂ ਮੈਂਓਨੀਸ ਭਰ-ਭਰ ਕੇ ਲੋਕ ਖਾਂਈ ਜਾਦੇ ਆ।
ਹੱਥ ੳਹ ਪੁੱਠੇ ਸਿੱਧੇ ਜੂਠੇ ਹੱਥ ਨਾਲ ਜਾਂ ਗੰਧਲੇ ਹੱਥ ਨਾਲ ਈ ਬਣਾਈ ਜਾਂਦੇ ਨੇ ਉਹੋ ਇਦਾ ਬਸ ਫੇਰ ਉਹ ਖ਼ਰਾਬ ਕਰਦਾ ਨੁਕਸਾਨ ਕਰਦਾ।
ਦੇਖੋ ਅਸੀਂ ਜਦੋਂ ਘਰੇ ਕੋਈ ਚੀਜ਼ ਬਣਾਣੇ ਆਂ ਤੇ ਅਸੀਂ ਸਾਫ਼ ਸਫ਼ਾਈ ਦੇਖਦੇ ਕੋਈ ਚੀਜ਼ ਖਰਾਬ ਆ। ਤੇ ਅਸੀਂ ਕੱਢ ਕੇ ਬਾਰ ਸੇਟ ਦਿੰਦੇ ਆਂ ਓ ਕੋਈ ਖਰਾਬ ਨੀ ਦੇਖਦੇ ਕੋਈ ਸਈ ਨੀ ਦੇਖਦੇ ਵਿੱਚ ਈ ਸਾਰਾ ਪੀਸ ਦਿੰਦੇ ਓ।
ਉਨਾਂ ਨੂੰ ਪਤਾ ਕਿ ਜਿੰਨਾ ਵਿਕੇ ਉਨਾਂ ਨੂੰ ਪੈਸਾ ਆਏਗਾ ਉਨਾਂ ਨੇ ਵਧ ਈ ਕਮਾਣਾ ਉਨਾਂ ਨੇ ਓ ਤੋਂ ਖਾਲੀ ਪ੍ਰੋਫਿਟ ਵਾਸਤੇ ਕਰਦੇ ਨੇ ਉਨਾਂ ਨੂੰ ਏ ਮਤਲਬ ਨੀ ਕਿ ਕੋਈ ਖਾ ਕੇ ਬਿਮਾਰ ਹੋਏਗਾ ਜਾਂ ਨਈ ਹੋਏਗਾ ਉਨਾਂ ਨੂੰ ਖਾਲੀ ਆਪਣੇ ਪ੍ਰੋਫਿਟ ਵੇਖਣਾ ਹੈਗਾ ਬਸ ਹੋਰ ਕੁਝ ਨਈ।
ਮੈਂ ਹਾਂਜੀ ਉਹੀ ਤੇ ਗੱਲ ਹੈ ਨਾ ਓ ਅਗਲੇ ਆਪਣੇ ਕੰਮ ਵਾਸਤੇ ਦੇਖਦੇ ਕਿ ਜਿੰਨੇ ਸਾਨੂੰ ਪ੍ਰੋਫਿਟ ਹੈਗਾ ਅਸੀ ਉਹੀ ਕੰਮ ਕਰ ਲੈਣੇ ਆਂ ਹੁਣ ਪਿੱਛੇ ਥੋੜੇ ਦਿਨ ਪੈਲਾਂ ਮੈਨੂੰ ਲੂਜ ਮੋਸ਼ਨ ਲੱਗ ਗਏ ਮੈਂ ਬਾਰੋਂ ਥੋੜਾ ਜਿਹਾ ਖਾ ਲਿਆ ਤੇ ਮੈਂ ਘੱਟੋ ਘੱਟ ਦਸ ਦਿਨ ਬਮਾਰ ਰਿਆ ਜੀ।
ਹਾਂਜੀ
ਬਸ ਇਸੇ ਕਰਕੇ ਹੁਣ ਸੋਚਦੇ ਹਾਂ ਕਿ ਬਾਰੋਂ ਕੁਛ ਨੀ ਖਾਣਾ
ਬਿਲਕੁਲ ਜੀ ਨਾਲੇ ਖਾਣਾ ਵੀ ਜਾਦਾ ਪੈ ਜਾਏ ਅਤੇ ਅਸੀਂ ਦੇਖੋ ਆਪ ਜਿਵੇ ਸੋਚ ਰਏ ਆਂ ਅਸੀਂ ਬੱਚਿਆਂ ਨੂੰ ਵੀ ਦੱਸੀਏ ਚੀਜ਼ ਅਤੇ ਹੋਰਨਾਂ ਨੂੰ ਵੀ ਇਸ ਚੀਜ਼ ਨਾਲ ਪ੍ਰੇਰਿਤ ਕਰੀਏ ਕਿਉਂਕਿ ਦੇਖੋ ਜਦ ਤੱਕ ਅਸੀ ਦੂਜੇ ਨੂੰ ਇੱਕ ਦੂਜੇ ਨੂੰ ਨਈ ਦਸਾਂਗੇ ਨੇ ਤਦ ਤੱਕ ਉਦਾ ਚੀਜ਼ ਦਾ ਜੇੜਾ ਨਾ ਮਾਹੌਲ ਕ੍ਰੀਏਟ ਨਈ ਹੋ ਪਾਏਗਾ ਉਸ ਤਰ੍ਹਾਂ ਦਾ ਕਿਉਂਕਿ ਮੰਨ ਲਿਆ ਅਸੀ-ਅਸੀ ਆਪਣੇ ਬੱਚੇ ਬੱਚੇ ਨੂੰ ਸਮਝਾ ਰਏ ਆਂ ਸਾਡੇ ਬੱਚੇ ਕਿਤੇ ਦੂਜੇ ਪਾਸੇ ਚਲੇ ਗਏ ਉੱਥੇ ਖਾਂਦੇ ਹੋਣੇ ਬੱਚੇ ਓ ਸਾਡੇ ਬੱਚੇ ਫਿਰ ਜਿੱਦ ਕਰਨ ਗਏ ਕਿ ਓ ਖਾ ਰਏ ਤੇ ਮੈ ਅਸੀ ਵੀ ਖਾਈਏ।
ਬਿਲਕੁਲ-ਬਿਲ ਬਿਲਕੁਲ-ਬਿਲਕੁਲ ਇਹੀ ਮੇਰੇ ਨਾਲ ਵੀ ਹੁੰਦਾ ਜੀ ਮੈਂ ਆਪਣੇ ਜਦੋਂ ਘਰ ਜਾਂਣਾ ਮੈਂ ਉਦੇ ਵਾਸਤੇ ਫਰੂਟ ਵਗੈਰਾ ਲੈ ਕੇ ਜਾਂਣਾ। ਤੇ ਜਦੋਂ ਕਿਤੇ ਆਪਾਂ ਕਿਤੇ ਫੰਕਸ਼ਨ ਤੇ ਜਾਣੇ ਆ ਜਾਂ ਕਿਸੇ ਦੇ ਹੋਰ ਦੇ ਘਰ ਜਾਣੇ ਆਂ ਉਹ ਸਾਹਮਣੇ ਕੋਲਡ ਡਰਿੰਕ ਵਗੈਰਾ ਚਿਪਸ ਵਗੈਰਾ ਰੱਖ ਦਿੰਦੇ ਆ ਤਾਂ ਬੱਚੇ ਜਿੱਦ ਕਰਦੇ ਕਿ ਅਸੀ ਪੀਣੀ ਐ-ਪੀਣੀ ਐ-ਪੀਣੀ ਐ ਕਿੱਥੋਂ ਕਰ ਲੂਗਾ ਬੰਦਾ
ਬਿਲਕੁਲ ਜੀ- ਬਿਲਕੁਲ ਅਸੀ-ਅਸੀ ਅਮ ਬੋਰ ਇਹੀ ਇਸ ਕਰਕੇ ਫਿਰ ਪੇਰੈਂਟਸ ਪਰੇਸ਼ਾਨ ਹੁੰਦੇ ਨੇ ਬੱਚਾ ਮ ਗੱਲ ਨਈ ਮੰਨਦਾ। ਚੀਜ਼ ਉਹੀ ਹੋ ਜਾਂਦੀ ਐ।
ਹਾਂ ਮੈਂ ਆਪਣੇ ਜਦੋਂ ਬ੍ਰਦਰ ਵੱਲ ਜਾਣਾ ਵਾ ਉੱਥੇ ਵੀ ਇਹੀ ਆ ਉਨੇ ਆਪਣੇ ਬੱਚਿਆਂ ਨੂੰ ਕੋਲਡਰਿੰਕ ਵਗੈਰਾ ਪਿਲਾਂਦਾ ਆ। ਕੁਛ ਮੋਮਸ ਲਿਆ ਤੇ ਆ ਕਦੀ ਸਪਰਿੰਗ ਰੋਲ ਲਿਆ ਤੇ ਕਦੀ ਕੁਛ ਲਿਆ ਤਾ। ਤੇ ਮੈਂ ਜਦੋਂ ਜਾਣਾ ਬਾਰ ਮੈਂ ਸੋਚਦਾ ਵਾ ਕਿ ਇਨਾਂ ਨੂੰ ਫਰੈਸ਼ ਜੂਸ ਪਿਲਾ ਦਵਾਂ ਡੋਸਾ ਵਗੈਰਾ ਖਵਾ ਦਵਾਂ ਚਲੋ ਡੋਸਾ ਵਧੀਆ ਚੀਜ਼ ਹੁੰਦੀ ਐ।
ਹਾਂਜੀ-ਹਾਂਜੀ ਤੇ ਜੇ ਦੇਖੋ ਭਾਜੀ ਪੈਲੇ ਲੋਕੀ ਨਾ ਰੁੱਖੀ ਸੁੱਕੀ ਰੋਟੀ ਖਾਂਦੇ ਸੀਗੇ ਫਿਰ ਵੀ ਤੰਦਰੁਸਤ ਰੈਂਦੇ ਫਿਟ ਰੈਂਦੇ ਸੀ ਅੱਜ ਕੱਲ ਇੰਨਾ ਘਿਉ ਚੁੱਪੜੀ ਰੋਟ ਰੋਟੀ ਖਾ ਰਏ ਨੇ ਇੰਨਾ ਕੁੱਝ ਖਾ ਰਏ ਨੇ ਪਨੀਰ ਖਾ ਰਏ ਨੇ ਕੁਝ ਖਾ ਰਏ ਨੇ ਸਭ ਤੇ ਇੰਨੀ ਬੀਜੀ ਬਿਮਾਰੀਆਂ ਵਧੀਆ ਨੇ ਬੰਦੇ ਦੇ ਅੰਦਰ
ਦੇਖੋ ਨਾਲੇ ਪੰੰਗਾ ਕੀ ਏ ਕਿ ਨਾਲੇ ਲੋਕੀ ਸੋਇਆਬੀਨ ਦਾ ਤੇਲ ਖਾਈ ਜਾਂਦੇ ਪਏ। ਰਿਫਾਇੰਡ ਵਗੈਰਾ ਪਤਾ ਨੀ ਕਿੰਨਾ ਗੰਦ ਹੁੰਦਾ ਉਦੇ ਵਿੱਚ ਹੁਣ ਜਦੋਂ ਸਾਨੂੰ ਪਤਾ ਲੱਗਾ ਮੈਨੂੰ ਘੱਟੋ ਘੱਟ ਅੱਜ ਅੱਠ ਨੌ ਸਾਲ ਹੋ ਗਏ ਅਸੀ ਆਪਣੇ ਘਰ ਸਰੋਂ ਦਾ ਤੇਲ ਤੇ ਫਿਰ ਦੇਸੀ ਘਿਓ ਵਰਤਦੇ ਹੋਰ ਕੋਈ ਵੀ ਵਰਤਦੇ ਈ ਨਈ।
ਹੂੰ ਨਾਲੇ ਘਿਓ ਵੀ ਭਾਜੀ ਅੱਜ ਕੱਲ੍ਹ ਸਈ ਕਿੱਥੇ ਮਿਲਦਾ ਵਾ ਜਿਹੜੇ ਡੇਰਿਆਂ ਦੇ ਦੁੱਧ ਅਹ ਜੇੜਾ ਘਿਓ ਮਿਲ ਰਿਆ ਹੈਗਾ ਦੁੱਧ ਮਿਲ ਰਿਆ ਓ ਵੀ ਸਾਰੇ ਮਿਲਾਵਟੀ ਹੀ ਹੈਗਾ।
ਹਾਂ ਅਸੀ ਵੀ ਮਤਲਬ ਇਹੀ ਟਰਾਈ ਕਰਦੇ ਆਂ ਜੇੜਾ ਦੁੱਧ ਲੈ ਕੇ ਆਂਣੇ ਉਦੀ ਮਲਾਈ ਕੱਢ ਕੇ ਥੋੜਾ ਜਿਹਾ ਘਿਓ ਕੱਢ ਲੈਂਣੇ ਫਿਰ ਪਰ ਥੋੜਾ ਬੋਤਾ ਬਾਰੋਂ ਸਾਨੂੰ ਲਿਆਣਾ ਈ ਪੈ ਜਾਂਦਾ ਹੁੰਦਾ ਕਿਉਂਕਿ ਇੰਨੇ ਦੁਧ 'ਚ ਮਲਾਈ ਤੇ ਇੰਨੀ ਆ ਨੀ ਜਾਂਦੀ ਕਿ ਬੰਦਾ ਕਵੇ ਸਾਰਾ ਘਰੇ ਈ ਘਿਓ ਕੱਢ ਲਈਏ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ
ਬਸ ਜੀ ਬੈਸਟ ਘਰ ਲੈ ਕੇ ਚਲੋ ਵਧੀਆ ਚੀਜ਼ ਥੋੜੀ ਮਹਿੰਗੀ ਲੈ ਕੇ ਜਾਵਾਂਗੇ ਪਰ ਅੰਦਰ ਪਤਾ ਨੀ ਨਾ ਕੀ ਹੁੰਦਾ ਬੰਦੇ ਨੂੰ
ਬਿਲਕੁਲ ਅੱਜ ਕੱਲ ਤਾਂ ਪਿੰਡਾਂ 'ਚ ਵੀ ਦ ਅੱਜ ਕਲ ਤਾਂ ਪਿੰਡਾਂ ਚ ਵੀ ਦੁੱਧ ਨੀ ਰਿਹਾ, ਅਤੇ ਸ਼ਹਿਰਾਂ ਚ ਦੇਖ ਲੋ ਡੇਅਰੀਆਂ ਤੇ ਡੇਅਰੀਆਂ ਭਰੀਆਂ ਪਈਆਂ ਨੇ ਦੁੱਧ ਦੀ ਉਹ ਕੈਮੀਕਲ ਕਰਕੇ ਬਣਾ ਰਹੇ ਨੇ ਸਾਰਾ ਕੁਝ ਹੋਰ ਕੀ ਹੈ।
ਉਹ ਪ ਪੋਡਰ ਵਾਲਾ ਦੁੱਧ ਦਈ ਜਾਂਦੇ ਸੀ ਲੋਕਾਂ ਨੂੰ ਉਹਨਾਂ ਨੇ ਉਹ ਨਕਲੀ ਘਿਓ ਦੇ ਟੀਨ ਭਰ- ਭਰ ਕੇ ਰੱਖੇ ਹੋਏ ਅੰਦਰ। ਉਹੀ ਬਣਾ-ਬਣਾ ਕੇ ਲੋਕਾਂ ਨੂੰ ਦੇਈ ਜਾਂਦੇ ਪਏ ਆ। ਸੈਂਸ ਪਾਈ ਜਾਂਦੇ ਪਏ ਖੁਸ਼ਬੂ ਪਾਈ ਜਾਂਦੇ ਉਹਦੇ ਵਿੱਚ
ਬਿਲਕੁਲ ਜੀ ਬਿਲਕੁਲ।
ਸਾਡੇ ਤਾਂ ਇੱਥੇ ਕਈ ਐਧਾ ਦੀ ਡੇਅਰੀਆਂ ਹੈਗੀਆਂ ਵਾ ਪਰ ਕੀ ਕਰੇ ਬੰਦਾ।
ਹਮ ਬਿਲਕੁਲ ਜੀ ਦੇਖੋ ਵੀ ਜਿਹੜੇ ਇਸ ਤਰ੍ਹਾਂ ਕਰ ਰਹੇ ਨੇ ਨਾ ਉਹਨਾਂ ਨੂੰ ਇਹ ਨੀ ਪਤਾ ਕਿ ਅ ਅਸੀਂ ਆਪਣੇ ਬੱਚੇ ਨਾਲ ਵੀ ਇਸ ਤਰ੍ਹਾਂ ਕਰ ਰਹੇ ਹਾਂ ਉਹ ਇਹ ਨਹੀਂ ਸੋਚ ਸੋਚ ਰਹੇ ਅਸੀਂ ਪੈਸਾ ਤਾਂ ਕਮਾ ਰਹੇ ਹਾਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਜਾ ਕੇ ਸਾਡੇ ਵਾਸਤੇ ਬੱਚਿਆਂ ਵਾਸਤੇ ਵੀ ਅੱਗੇ ਕੋਈ ਦੂਜਾ ਕੋਈ ਹੋਰ ਕਰਦਾ ਹੋਣਾ ਹੈ ਹੈਗਾ ਕੋਈ ਦੇਖੋ ਅੱਜ-ਅੱਜ ਅਸੀ ਕਿਸੇ ਦੇ ਬੱਚੇ ਨੂੰ ਖਿਲਾਵਾਂਗੇ ਕੱਲ ਨੂੰ ਸਾਡਾ ਬੱਚਾ ਬੱਚੇ ਕੋ ਖਿਲਾਏਗਾ ਤੇ ਇਹ ਬੰਦਾ ਇਸ ਤਰ੍ਹਾਂ ਨਹੀਂ ਸੋਚ ਰਿਹਾ ਕਿ ਕਈ ਕੋਸ਼ਿਸ਼ ਕਰੀਏ ਕਿ ਜਿੰਨਾ ਸਾਫ ਸੁਥਰਾ ਖਾਣਾ ਭੋਜਨ ਆਪਣੇ ਬੱਚਿਆਂ ਨੂੰ ਵੀ ਖਿਲਾਈਏ, ਦੂਜਿਆਂ ਨੂੰ ਵੀ ਖਿਲਾਈਏ।
ਲੋਕਾਂ ਨੇ ਲੋਕਾਂ ਨੇ ਰੱਬ ਤੋਂ ਡਰਨਾ ਛੱਡ ਦਿੱਤਾ ਹੋਇਆ। ਅੱਜ ਕੱਲ੍ਹ ਲੋਕੀ ਨੀ ਸੋਚਦੇ ਉਹ ਕਹਿੰਦੇ ਕਿ ਸਾਡੇ ਤੇ ਦੁਬਾਰਾ ਘੁੰਮ ਕੇ ਆਣਾ ਲੋਕੀ ਇਹ ਸੋਚਦੇ ਨੀ ਨਾ ਹੈਗੇ, ਲੋਕੀ ਕਹਿੰਦੇ ਅਸੀਂ ਪੈੇ ਕਾ ਕੇ ਅਸੀਂ ਨਹੀਂ ਰੋਈਏ। ਕੋਈ ਹੋਰ ਮਰਦਾ ਮਾਰਦਾ
ਬਿਲਕੁਲ। ਬਸ ਪੈਸੇ ਤਕ ਸੀਮਿਤ ਹੈ ਭਾਈਂ ਉਹਨਾਂ ਨੂੰ ਪੈਸਿਆਂ ਦਾ ਮਤਲਬ ਭਾਵੇਂ ਕੋਈ ਮਰੇ ਜਿਵੇਂ ਉਹਨਾਂ ਨੂੰ ਕੋਈ ਮਤਲਬ ਨੀ ਕੱਲੀ ਪੈਸਾ ਆਉਣਾ ਚਾਹੀਦਾ ਉਹਨਾਂ ਕੋਲ, ਉਹ ਜਿੱਦਾਂ ਮਰਜ਼ੀ ਕੋਈ ਬਿਮਾਰ ਹੋਏ ਕੁਛ ਹੋਏ
ਅੱਜ ਕੱਲ੍ਹ ਪੈਸੇ ਇਹ ਨਾ ਲੋਕਾਂ ਕੋਲ ਜਿਹੜੇ ਖਾਣ ਪੀਣ ਦਾ ਕੰਮ ਕਰਦੇ ਪਏ ਆ। ਕਿਉਂਕਿ ਇਹਨਾਂ ਦੀ ਭੀੜ ਇਹ ਨੀ ਲੱਗੀ ਹੁੰਦੀ ਹੈ।
ਬਿਲਕੁਲ-ਬਿਲਕੁਲ ਰ ਇਹਨਾਂ ਨੂੰ ਪਤਾ ਵੀ ਹੈਗਾ ਲੋਕਾਂ ਨੇ ਆਣਾ-ਆਣਾ ਹੈਗਾ। ਜਿੰਨਾ ਮਰਜ਼ੀ ਸੀ ਇਹ ਇਹਨੂੰ ਸਮਝਾ ਲੋ।
ਮੈਂ ਕਹਿੰਦਾ ਜੀ ਦੇਖੋ ਹਲਵਾਈਆਂ ਦੀ ਦੁਕਾਨ ਤੇ ਸਮੋਸੇ, ਪਕੌੜਿਆਂ ਤੇ ਥੋੜਾ ਜਿਹਾ ਮੌਸਮ ਥੋੜ੍ਹਾ ਜਿਹਾ ਵਧੀਆ ਹੁੰਦਾ ਮੀਂ ਵਗੈਰਾ ਮੌਸਮਦਾ ਨਾਲ ਹੀ ਰਸ਼ ਲਹ ਜਾਂਦਾੱ ਓਥੇ। ਪਤਾ ਨੀ ਵਿੱਚ ਕੀ, ਕੀ ਪਾਈ ਜਾਂਦੇ ਪਏ, ਤੇ ਆ ਉੱਥੇ ਲੋਕਾਂ ਦਾ ਪਸੀਨਾ ਵੀ ਡਿੱਗ ਜਾਂਦਾ ਜਿਹੜੇ ਬਣਾਉਣ ਵਾਲੇ ਤੁਸੀਂ ਉਹਨਾਂ ਦੇ ਸਾਹਮਣੇ ਤਲਦੇ ਤਾਂ ਦੇਖਦੇਓ ਅੰਦਰ ਪਤਾ ਨੀ ਨਾ ਬਣਾਉਂਦੇ ਕਿੱਦਾ ਪਏ ਉਹ। ਅੰਦਰ ਉਹਨਾਂ ਨੇ ਪੱਖੇ ਤੱਕ ਨਹੀਂ ਲਾਏ ਹੁੰਦੇ ਉਥੇ
ਇੱਥੇ ਮਹਾਰਾਸ਼ਟਰ ਦੀ ਗੱਲ ਸੀ ਭਾਜੀ ਪਿੱਛੇ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਗੋਲ ਗੱਪੇ ਤੇ ਚ ਪਾਣੀ ਮਿਲਾ ਰਹੇ ਸੀ ਨਾ ਉਹ ਟੋਇਲੇਟ ਦਾ ਕਲੀਨਰ ਹੁੰਦਾ ਨਾ ਉਹ ਚ ਉਹ ਮਿਲਾ ਰਿਹਾ ਸੀਗਾ ਇਸ ਤਰ੍ਹਾਂ ਮਿਲਾ ਕੇ ਉਹ ਵੇਚ ਰਿਹਾ ਸੀ ਟੋਇਲੇਟ ਤੇ ਕਿ ਕਿੰਨੇ ਉਹਦਾ ਗੋਲ ਗੱਪੇ ਤੇ ਪਾਣੀ।
ਹੁਣ ਤੁਸੀਂ ਆਪ ਸੋਚੋ ਬੰਦਾ ਕੀ ਕਰੂਗਾ। ਹੁਣ ਥੋੜੇ ਦਿਨ ਪਹਿਲਾਂ ਖ਼ਬਰ ਆਈ ਸੀ ਕੀ ਪਰ ਜਿਹੜੀ ਕਹਿੰਦੇ ਆ ਗੋਲ ਦੀ ਆਈਸ ਹੁੰਦੀ ਜਿਹੜੇ ਲੋਕੀ ਆਈਸ ਗੋਲੇ ਵਗੈਰਾ ਖਾਂਦੇ ਬਰਫ਼ ਦੇ ਗਰਮੀਆਂ ਵਿੱਚ ਉਹ ਕਹਿੰਦੇ ਜੀ ਜਦੋਂ ਡੈਡ ਬੋਡੀ ਦੇ ਵਿੱਚੋਂ ਬੜਾ ਬਚਦੀਓ ਉਹਦੇ ਬਣਾਈ ਜਾਂਦੇ ਪਏ। ਦੱਸੋ ਲੋਕਾਂ ਨੂੰ ਡਰਾਈ ਜਾਂਦੇ ਪਏ ਹਨ।
ਭਾਜੀ ਇਸ ਤਰ੍ਹਾਂ ਹੀ ਕਰਦੇ ਨੇ ਬਿਲਕੁਲ।
ਹੁਣ ਫੂਡ ਸੇਫਟੀ ਵਾਲੇ ਆਉਂਦੇ ਆ, ਉਹ ਪੈਸੇ ਲੈ ਕੇ ਚੱਲ ਜਾਂਦੇ ਆ ਆਪਣਾ।
ਤਾਂ ਉਹ ਸਭ ਇਨਾਂ ਮਿਲੀ ਭਗਤ ਹੁੰਦੀ ਸਾਰਿਆਂ ਦੀ ਉਹ ਕੋਈ ਪੈਸੇ ਦੇ ਕੇ ਛੱਡਦੇ ਦਦੇ ਨੇ ਉਹ ਅੱਗੇ ਜਾ ਕੇ ਉਦੋਂ ਕਿਸੇ ਨੂੰ ਫੜਦੇ ਨੇ ਉਹ।
ਵੇਖੋ ਉਹ ਕਹਿੰਦੇ ਕਿ ਸਾਨੂੰ ਪੈਸੇ ਆ ਗਏ ਉਹ ਜਦੋਂ ਫੂਡ ਸੇਫਟੀ ਵਾਲੇ ਉਦੋਂ ਆ ਦੇ ਦੀਵਾਲੀ ਦੇ ਲਾਗੇ। ਜਦੋਂ ਦੀਵਾਲੀ ਆਉਂਦੀ ਉਹ ਕਹਿੰਦੇ ਚਲੋ ਪੂਰ ਸੇਫਟੀ ਚੈੱਕ ਕਰ ਲਓ, ਨਹੀਂ ਤਾਂ ਉਹ ਅਗਲੇ ਆਉਂਦੇ ਅਗਲੇ ਨਾਲ ਬਣੇ ਹੁੰਦੇ ਅਗਲੇ ਕਹਦੇ ਅਸੀ ਪੈੇਹੈ ਲੈ ਕੇ ਚੱਲਿਆ ਤੁਸੀਂ ਜੋ ਮਰਜ਼ੀ ਚੱਲੋ।
ਬਿਲਕੁਲ-ਬਿਲਕੁਲ ਜੀ। ਉਹ ਤੇ ਅਪਨੇ ਨਾਲ ਵੀ ਧੋਖਾ ਕਰ ਰਹੇ ਦੂਜੇ ਨਾਲ ਵੀ ਧੋਖਾ ਕਰ ਰਹੇ ਪਰ ਭਾਜੀ ਇਹ ਚੰਗਾ ਨਹੀਂ ਏ ਕਿ ਦੋ ਲੋਕਾਂ ਨੂੰ ਕੋਸ਼ਿਸ਼ ਕਰੀਏ ਕਿ ਸਹੀ ਭੋਜਨ ਖਿਲਾਈਏ ਅਪਨੇ ਬੱਚਿਆਂ ਨੂੰ ਸਹੀ ਫੂਡ ਦੇਈਏ ਜਾਂ ਹੈਲਦੀ ਫੂਡ ਖਿਲਾਈਏ ਅਪਨੇ ਬੱਚਿਆਂ ਨੂੰ ਆਪ ਕਿ ਫਾਇਦੇ ਹੈਲਦੀ ਫੂਡ ਦੇ ਤਾਂ ਕਿ ਤੈ ਦੂ ਜਿਹੜਾ ਸਰੀਰ ਬੋਡੀ ਸਹੀ ਰਹੇ ਹੈਨਾ ਇਹ ਸਾਡੀ ਸੋਚ ਐ, ਅਸੀਂ ਵੀ ਦੂਜਿਆਂ ਨੂੰ ਹਮ ਅਸੀਂ ਇਹ ਸੋਚਦੇ ਆ ਕਿ ਦੂਜਿਆਂ ਨੂੰ ਵੀ ਇਹ ਚੀਜ਼ ਖਿਲਾਈਏ ਜਿਦੋਂ ਕੋਈ ਸਾਡੇ ਘਰ ਆ ਜਾਏ ਜਾਂ ਕਿਸੇ ਬੱਚਿਆਂ ਨੂੰ ਅਸੀਂ ਨਾ ਲੈ ਕੇ ਜਾਂਦੇ ਬਾਹਰ ਜਿਹਦੇ ਘੁੰਮਣ ਜਾਂਦੇ ਹਾਂ ਅਸੀਂ, ਉਹ ਜੰਕ ਫੂਡ ਕਿ ਲੋੰਦੇ ਨਹੀਂ ਬਿਲਕੁਮ ਮਨਾ ਕਰਦੇਗੇ ਬੇਟਾ ਇਹ ਚੀਜ਼ ਨਹੀਂ ਖਾਨੀ ਬਿਲਕੁਲ ਹਫ਼ਤੇ ਮਹੀਨੇ ਭਰ ਚ ਹੋ ਗਏ ਕਦੀ ਵਾਰੀ ਹੋ ਗਿਆ ਅਸੀਂ ਖਿਲਾਉਦੇ ਹਾਂ ਬਾਕੀ, ਅਸੀਂ ਨਹੀਂ ਖਿਲਾਉਂਦੇ ਆਪਣੇ ਬੱਚਿਆਂ ਨੂੰ ਬਿਲਕੁਲ ਵੀ
ਅਸੀ ਆਪਣੇ ਬੱਚਿਆਂ ਨੂੰ ਆਪ ਲੈ ਕੇ ਜਾਵਾਂਗੇ ਕਿ ਅਸੀਂ ਆਪ ਖਾਂਨੇ ਤੇ ਬੱਚਿਆਂ ਨੇ ਕਹਿਣਾ ਮੈਨੂੰ ਵੀ ਖਵਾਓ ਜੇ ਅਸੀਂ ਆਪ ਹੀ ਨੀ ਖਾਵਗੇ ਤਾਂ ਬੱਚਿਆਂ ਨੇ ਵੀ ਨੀ ਖਾਨੀ ਫੇਰ
ਹਾਂਜੀ ਬਿਲਕੁਲ ਜੀ ਬਿਲਕੁਲ, ਇਸ ਤਰ੍ਹਾਂ ਹੀ ਹੋਨਾ ਚਾਹੀਦਾ ਭਾਜੀ
ਅਸੀਂ ਆਪ ਹੀ ਇਹ ਸੋਚਦੇ ਆ ਕਿ ਚਲੋ ਕਿਤੇ ਜਾਂਨੇ ਆ ਵੀ ਸਾਹਨੂੰ ਪਤਾ ਏ ਕਿ ਜਿਹੜਾ ਬੰਦਾ ਵਦੀਆ ਬਣਾੰਦਾ ਥੋੜਾ ਸਮਾਨ ਸਾਫ਼ ਸੁਥਰਾ ਲੱਗਦਾ ਦੇਖਨ ਉਹਦੇ ਕੋਲ ਜਾਵੇ ਬੰਦਾ ਅੱਜ ਕੱਲ੍ਹ ਲੋਕੀ ਚਾਰ ਪੈਸੇ ਬਚਾਉਣ ਦੇ ਚੱਕਰ ਵਿੱਚ ਕਹਿੰਦੇ ਕਿ ਉਹ ਖਾ ਲੋ ਦੂਜਾ ਖਾ ਲੋ
ਹੰ, ਬਿਲਕੁਲ ਜੀ ਬਿਲਕੁਲ
ਹਾਂਜੀ।
ਹੋਰ-ਹੋਰ ਸੁਨਾਓ ਭਾਜੀ ਆ ਜਾਓ ਕਿੱਧਰੇ ਇੱਧਰ ਆ ਜਾਓ ਦਿੱਲੀ ਘੁੰਮਣ
ਚਲੋ ਠੀਕ ਹੈ। ਭਾਜੀ ਫਿਰ ਮਿਲਦੇ ਫਿਰ ਕਰਦੇ ਆ ਕੋਲ ਕੋਈ ਨੀ ਦੁਬਾਰਾ ਕਰਦਾ ਕੋਲ ਕੋਈ ਨਵੇ ਟੋਪਿਕ ਤੇ ਕਰਦਾ ਠੀਕ ਐ ਓਕੇ ਜੀ, ਸਸਿ ਸ਼੍ਰੀ ਅਕਾਲ ਜੀ
ਓਕੇ ਥੈਂਕ ਯੂ।